ਸਤਿ ਸ਼੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਕੀ ਹਾਲ-ਚਾਲ ਤੁਹਾਡੇ,
ਬਸ ਵਧੀਆ ਸਬ ਵਧੀਆ ਤੁਸੀਂ ਸੁਣਾਓ ਠੀਕ ਹੋ ਘਰ ਪਰਿਵਾਰ ਸਬ ਠੀਕ ਹੈ।
ਬਸ ਵਧੀਆ ਵਧੀਆ,
ਹੋਰ ਖਾਣਾ ਖਾ ਲਿਆ, ਬਸ ਖਾਣਾ ਖਾ ਕੇ ਹਟਿਆ ਖਾਣਾ ਖਾ ਕੇ ਹਟੇ ਸੀ ਬਸ ਹੁਣ ਦੇਖ ਰਹੇ ਸੀ ਫੋਨ ਵਗੈਰਾ ਸੋਚ ਰਹੇ ਸੀ ਬਸ-ਬਸ, ਸਹੀ ਸੋਚ ਰਹੀ ਹਾਂ। ਥੋੜਾ ਕੱਪੜਿਆਂ ਕੁੱਪੜਿਆਂ ਬਾਰੇ। ਹੋਜੀ
ਅੱਛਾ ਅੱਛਾ ਵਿਆਹ ਵੀ ਉਹ ਆ ਗਿਆ ਕ ਕੋਈ
ਬਸ ਇਹਹੀ ਸਮਝ ਲੋੋ ਫੰਕਸ਼ਨ ਆਉਣਾ ਇਹ ਇੱਕ ਦੋ ਤੇ ਮੈਂ ਕਿਹਾ ਚੱਲ ਥੋੜੀ ਪਹਿਲੇ ਤਿਆਰੀ ਹੋ ਜਾੇ ਵਧੀਆ ਰਹਿੰਦਾ ਹੈ
ਸਹੀ ਗੱਲ ਹੈ
ਹੋਰ ਨਾ ਇੱਕ ਦੋ ਫੰਕਸ਼ਨ ਆਣੇ ਸੀਗੇ ਇੱਕ ਅੱਧਾ ਮੈਰਿਜ ਦਾ ਇੱਕ ਅੱਧਾ ਵੈਸੇ ਵ ਕਿਸੇ ਦੇ ਓਪਨਿੰਗ ਵਗੈਰਾ ਤੇ ਮੈਨੂੰ ਇਹ ਸੀਗਾ ਚਲੋ ਥੋੜੀ ਪਹਿਲੇ ਤਿਆਰੀ ਕਰ ਲਈਏ ਸਮਾਂ ਨੀ ਆਈ ਕੱਪੜੇ ਲਾਈਏ ਕਿਵੇਂ ਕਰਾਂ ਸਮਾਂ ਨੀ ਆਈ ਹਾਂ
ਪਤਾ ਕੀ ਹੁੰਦਾ ਪਹਿਲਾਂ ਥੋੜ੍ਹੇ ਬਹੁਤ ਆਪ ਅਸੀਂ ਲਿੱਤੇ ਹੁੰਦੇ ਨੇ ਕਦੇ ਕਿਸੇ ਐਮਰਜੈਂਸੀ ਵਿੱਚ ਸਾਨੂੰ ਜਾਣਾ ਪੈ ਜਾਂਦਾ ਤਾਂ ਸਾਨੂੰ ਹੁੰਦਾ ਹੈ ਕਿ ਚਲੋ ਬੰਦਾ ਤਾਂ ਹੀ ਹੈ ਤਾਂ ਚੱਲ ਪਾ ਕੇ ਚਲਾ ਜਾਂਦਾ
ਹਮ ਮਗਰ ਇਹ ਨਾ ਸਾਰੇ ਪਾਏ
ਗਰਮੀ ਚ ਬੰਦਾ ਦਾ ਸੋਚਦਾ ਕਿ ਚਲੋ ਗਰਮੀਆਂ ਦੇ ਕੱਪੜੇ ਬਣਾ ਲਈਏ ਹਾਂਜੀ ਤੁਸੀਂ ਕੀ ਕਹਿ ਰਹੇ ਸੀ
ਮੈਂ ਕਿਹਾ ਹੁਣ ਜਿਵੇਂ ਗਰਮੀ ਹੈ ਗਰਮੀ ਚ ਹੁੰਦਾ ਪਹਿਲੇ ਸੂਟ ਮ ਸਾਰੇ ਪਾ ਚੁੱਕਿਆ ਹੁਣ ਗਰਮੀ ਹੈ ਫਿਰ ਹੁੰਦਾ ਥੋੜਾ ਅੱਛਾ ਜਿ ਹੋ ਜਾਵੇ ਚ ਗਰਮੀ ਦਾ ਮਤਲਬ ਤਾਂ ਹੋਵੇ ਹੁਣ ਹੁਣ ਤੁਹਾਨੂੰ ਪਤਾ ਫੇਰ
ਬਿਲਕੁਲ ਉਹ ਤਾਂ ਹੁੰਦਾ ਹੀ ਹੈ ਯਾਰ ਅੱਜ ਕੱਲ ਮਤਲਬ ਉਹੀ ਹੈ ਕਿ ਦੇ
ਫਿਰ ਇਹ ਕਿਹਾ ਭਾ ਜੇ ਐਸੀ ਹੋਵੇ ਜਿਹੜੀ ਭਾਈ ਸਆਛੀ ਤੇ ਰਹੇ ਠੀਕ ਰਹੇ ਜੋਵੇ ਚੱਲ ਉਹ
ਨਹੀਂ ਉਹ ਤਾਂ ਹੈ ਹੀ ਸਹੀ ਗੱਲ ਹੈ ਨਹੀਂ ਵਧੀਆ ਗੱਲ ਹੈ ਪਤਾ ਕੀ ਹੁੰਦਾ ਇੱਕ ਹਾਂਜੀ ਹਾਂਜੀ ਆਵਾਜ਼ ਆ ਰ ਮੇਰੀ ਹੈਲੋ
ਹੈਲੋ
ਹੈਲੋ ਹਾਂਜੀ ਹਾਂਜੀ
ਓ ਮਨੀ ਨੈਟਵਕ ਹੈਲੋ
ਹਾਂਜੀ ਆਵਾਜ਼ ਆ ਰਹੀ ਹੈ ਮੇਰੀ
ਹਾਂਜੀ ਹਾਂਜੀ ਆਵਾਜ਼ ਹੋ ਗਈ ਸੀ ਹਾਂਜੀ ਆ ਰਹੀ ਆ ਰਹੀਏ
ਅੱਛਾ ਮੈਂ ਕਿਹਾ ਪਤਾ ਨੀ ਕੀ ਹੋ ਗਿਆ ਇੱਕ ਦਮ ਤੋਂ ਆਵਾਜ਼ ਚਲੀ ਗਈ
ਨਹੀਂ ਨਹੀਂ ਆਵਾਜ਼ ਗਈ ਸੀ ਤੁਹਾਡੀ ਹਾਂਜੀ ਹਾਂ ਹੋਰ ਸੁਣਾਓ
ਤੋਂ ਤੁਸੀਂ ਇੱਥੋਂ ਲੈਂਦੇ ਹੋ ਔਨਲਾਈਨ ਲੈਂਦੇ ਹੋ ਕਿ ਮਾਰਕੀਟ ਜਾ ਕੇ ਖਰੀਦ ਦੇ ਓ ਕੱਪੜੇ
ਮੈਂ ਵੈਸੇ ਸਹੀ ਗੱਲ ਦੱਸਾਂ ਓਨਲਾਈਨ ਲੈਂਦੀ ਤਾਂ ਹਾਂ ਮਗਰ ਮੈਨੂੰ ਇਨਾ ਮਜ਼ਾ ਨਹੀਂ ਆਉਂਦਾ ਓਨਲਾਈਨ ਲੈ ਕੇ
ਆਹੋ ਨਹੀਂ ਕਈ ਵਾਰ ਹੁੰਦਾ ਕਿ ਔਨਲਾਈਨ ਕੱਪੜਾ ਨਾ ਵਧੀਆ ਨੀ ਨਿਕਲਦਾ
ਹਮ ਹਾਂ ਉਹ ਕਈ ਵਾਰ ਕੱਪੜਾ ਘੱਟ ਹੁੰਦਾ ਕਈ ਵਾਰ ਵੱਧ ਉਹ ਹੁੰਦਾ ਹੈ ਜੇ ਰੇਡੀਮੇਡ ਲੋ ਹੁੰਦਾ ਏ ਸਾਈਜ਼ ਦਾ ਪੰਗਾ ਹੁੰਦਾ
ਸਹੀ ਗੱਲ ਹੈ ਤੁਹਾਡੀ ਬਿਲਕੁਲ
ਹਮ
ਮੈਂ ਵੀ ਇਹੀ ਸੋਚਦੀ ਹਾਂ ਮੈਂ ਕਿਹਾ ਮਾਰਕੀਟ ਜਾ ਕੇ ਲੋ ਤੋਂ ਵਧੀਆ ਹੁੰਦਾ ਹੈ ਨਾ ਕਿ ਵਰਾਇਟੀ ਦੇਖਣ ਨੂੰ ਮਿਲ ਜਾਂਦੀ ਹੈ ਸਾਨੂੰ ਇੱਕ ਤਾਂ ਕਿ ਹਮ ਔਰ ਇੱਕ ਸਹੀ ਗੱਲ ਹੈ ਆਪਾਂ ਕੱਪੜੇ ਨੂੰ ਹੱਥ ਲਾ ਕੇ ਵੇਖ ਲੈਂਦੇ ਹਾਂ ਕਿ ਕਿਵੇਂ ਜਾਂ ਫੈਬਰਿਕ ਹੈ ਓਨਲਾਈਨ ਮੰਗਾਂਨੇ ਆ ਤੇ ਕਈ ਵਾਰ ਫੈਬਰਿਕ ਵਧੀਆ ਨੀ ਨਿਕਲਦਾ
ਰਿਹਾ ਨਹੀਂ ਜਾਂਚ ਰਿਹਾ ਕਿਵੇਂ ਇਹ ਹੋ ਜਾਂਦਾ ਡੀ ਚੁਆਇਸ ਜ ਹੋ ਜਾਂਦੀ ਹੈ
ਸਹੀ ਗੱਲ ਹੈ ਬਿਲਕੁਲ
ਹਾਂ ਇਹ ਹਾਂਜੀ ਇਹ ਚੀਜ਼ਾਂ ਦਾ ਬੜਾ ਹੁੰਦਾ ਹਮ
ਨਹੀਂ ਉਹ ਤਾਂ ਹੈ ਨਹੀਂ ਵਧੀਆ ਹੈ ਨਾ ਸਗੋਂ ਆਪਾਂ ਮਾਰਕੀਟ ਜਾ ਕੇ ਆਪਾਂ ਕੀ ਕਰਦੇ ਹਾਂ ਦੇਖ ਸਾਲ ਨਾਲ ਸਾਨੂੰ ਕੁਛ ਹੋਰ ਵੀ ਲੈਣਾ ਹੁੰਦਾ ਤਾਂ ਬੰਦਾ ਨਾਲ ਲੈ ਲੈਣ ਉਹਦੇ ਚੀਜ਼ ਫੇਿਰ ਓਨਲਾਈਨ ਤਾਂ ਫੇਿਰ ਇਕੱਲੀ ਚੀਜ਼ ਮੰਗਵਾਉਣੀ ਇੱਕ ਕੱਪੜਾ ਹੀ ਮੰਗ ਕੋ ਕੱਪੜੇ ਹੀ ਮੰਗਾਉਣੇ ਜਾਂ ਸੂਟ ਮੰਗਵਾਉਣਾ ਕੁੱਝ ਵੀ ਤੁਸੀਂ
ਰ ਵੀ ਨੀ ਲੈ ਸਕਦੇ ਓਦੇ ਨਾਲ ਜਿੰਨੀ ਦੇਰ ਮੈ ਚਿੰਗ ਲੈ ਵੀ ਨੀ ਸਕਦੇ ਨਾ ਕੁਛ ਹਮ ਹ ਇਹ ਮਨ ਕਰਕੇ ਬੜਾ ਦਿਮਾਗ ਘੁੰਮ ਰਿਹਾ ਸੀਗਾ ਮੈਂ ਕਿਹਾ ਸਮਝ ਨਹੀਂ ਆ ਰਹੀ ਕੀ ਕਰਾਂ ਕੀ ਨਾ ਕਰਾਂ ਮੈਂ ਕਿਹਾ ਚੱਲ ਮੈਂ ਕਿਸੇ ਨੂੰ ਪੁੱਛਦੀ ਹਾਂ ਚੱਲ ਜਿਵੇਂ ਤੁਸੀਂ ਕਿਸੇ ਦਿਨ ਫਰੀ ਹੋਵੋ ਆਪਾਂ ਜਾ ਕੇ ਦੇਖ ਆਈਏ ਹਮ
ਨਹੀਂ ਕੋਈ ਗੱਲ ਨਹੀਂ ਜਦੋਂ ਤੁਸੀਂ ਜਾਣਾ ਤਾਂ ਜਰੂਰ ਮੈਨੂੰ ਦੱਸਿਓ ਆਪਾਂ ਉਸ ਦਿਨ ਹੀ ਚੱਲ
ਦੱਸੋ ਕਿ ਲਵਾਂ ਕਿਵੇਂ ਦਾ ਕੀ ਚੀ ਲਵਾਂ ਟਰਡੀਸ਼ਨਲ ਲਵਾਂ ਵੈਸਟਰਨ ਲਵਾਂ ਕੀ ਲਵਾਂ ਸਮਝ ਨੀ ਆਈ
ਉਹ ਤਾਂ ਦੇਖੋ ਤੁਹਾਡੇ ਉਪਰ ਤੁਸੀਂ ਕਿਹੜੇ ਕੱਪੜਾ ਜਿਆਦਾ ਮਤਲਬ ਤੁਹਾਨੂੰ ਵਧੀਆ ਲੱਗਦੇ ਨੇ ਤੁਸੀਂ ਟ੍ਰਡੀਸ਼ਨਲ ਕੱਪੜੇ ਜ਼ਿਆਦਾ ਪਾਉਂਦੇ ਉਹ ਵੈਸਟ
ੋੈ ਪਤਾ ਕੋਈਿਵੇ ਕੋਈ ਧਾਰਮਿਕ ਕੰਮਾਂ ਫਰ ਤਾਂ ਟਰਡੀਨਾਂ ਹੀ ਚੰਗੇ ਲ ਣਗੇ ਵਿਆਹ ਸ਼ਾਦ ਪਾ ਲੇ ਦੋਨਾਂ ਤਰ੍ਹਾਂ ਦੇ ਚਾਹੀਦੇ ਨੇ ਕਿਉਂਕਿ ਦੋਨੋ ਤਰ੍ਹਾਂ ਦੇ ਯ ਰ ਨਾ ਆਪਾਂ ਉਹ ਇਹ
ਪਤਾ ਕੀ ਹੁੰਦਾ ਕਈ ਵਾਰ ਵਿਆਹਵਾਂ ਵਿੱਚ ਜੋ ਵੀ ਹੋ ਜਾਂਦਾ ਉਹ ਰੱਖ ਦਿੰਦੇ ਨੇ ਥੀਮ ਵਗੈਰਾ ਰੱਖ ਦਿੰਦੇ ਨੇ ਅੱਜ ਸਾੜੀ ਪਾ ਕੇ ਆਉਣੀ ਹੈ ਅੱਜ ਸੂਟ ਪਾ ਕੇ ਆਉਣਾ ਜਾਂ ਕਈ ਵਾਰ ਹੁੰਦਾ ਵੈਸਟਰਨ ਕੱਪੜੇ ਪਾ ਕੇ ਆਣੇ ਆ ਤੁਸੀਂ ਵਿਆਹ ਵਿੱਚ ਕੋਈ ਜਿਵੇਂ ਫੰਕਸ਼ਨ ਹੁੰਦਾ ਜਿਵੇਂ ਕੋ ਤਿਲ ਪਾਰਟੀ ਵਗੈਰਾ ਹੋ ਗਈ ਉਹਦੇ ਵਿੱਚ ਥੀਮ ਰੱਖਦੇ ਨੇ ਬਲੈਕ ਕਲਰ ਦੇ ਵੈਸਟਰਨ ਕਲੋਥ
ਹਮ ਹ ਇਹ ਤਾਂ ਹਮ ਹ ਉਹੀ ਹੈ ਬਸ ਇਹੀ ਸਮਝ ਨੀ ਆਉਂਦੀਆਂ ਇਹੀ ਚੀਜ਼ਾਂ ਦਾ ਹੁੰਦਾ ਬਸ ਇਹ ਕਿਤੇ ਜਾਣਾਣਾ ਇਹ ਨਾ ਪਹਿਲੇ ਟੈਸ਼ਨ ਨਹੀਂ ਪੈ ਜਾਂਦੀ ਕੱਪੜੇ ਕਿਵੇਂ ਦੇ ਕਰੀਏ ਕਰਏ
ਸਹੀ ਗੱਲ ਹੈ ਬਿਲਕੁਲ ਤੁਹਾਡੀ ਉਹ ਤਾਂ ਹੁੰਦਾ ਹੀ ਹੈ ਦੇਖੋ ਪਹਿਲੇ ਆਪਦੇ ਲੋ ਬੱਚਿਆਂ ਦੇ ਲੋ ਉਹ ਹਸਬੈਂਡ ਨੂੰ ਵੀ ਹੁੰਦਾ ਹੈ ਕਿ ਚਲੋ ਵੀ ਸਬਲਾਂ ਦੀ ਲੈਣੇ ਤਾਂ
ਫ ਮੈਚਿੰਗ ਵੀ ਕਰਨੀ ਹੁੰਦੀ ਹੈ ਚਲੋ ਮੈਚਿੰਗ ਲੈ ਲਿਆਏ ਹਮ
ਨਹੀਂ ਹਾਂ ਅੱਜ ਕੱਲ ਤਾਂ ਦੇਖੋ ਹਸਬੈਂਡ ਵਾਈਫ ਮੈਚਿੰਗ ਵੀ ਕਰੀ ਲੈਂਦੇ ਤੁਹਾਨੂੰ ਪਤਾ ਹੀ ਹੈ ਨਹੀਂੀ ਵਧੀਆ ਹੈ ਸਗੋਂ ਵਧੀਆ ਲੱਗਦਾ ਦੇਨ ਐਵੇਂ ਬਾਕੀ ਇਹ ਹੈ ਕਿ ਕਈ ਵਾਰ ਅਸੀਂ ਬੁਟੀਕ ਵਗੈਰਾ ਵਿਚ ਵੀ ਜਾਂਦੇ ਹਾਂ ਉਹ ਵੀ ਵਧੀਆ ਸਾਨੂੰ ਸਜੈ ਦੱਸ ਦਿੰਦੇ ਨੇ ਕਿ ਤੁਹਾਡੇ ਉੱਤੇ ਕੀ ਚੀਜ਼ ਅੱਛੀ ਲਗੇਗੀ
ਤਰ੍ਹਾਂ ਦੀ ਵਰਾਇਟੀ ਆ ਗਈ ਹੈ ਕੋਈ ਸ਼ਰਾਰਾ ਕੋਈ ਗਰਾਰਾ ਇੱਕ ਤਾਂ ਨਵੀ ਫਰਸ਼ੀ ਹੀ ਚੱਲ ਪ ਪ ਐ ਫਸ਼ ਚਲੋ ਆ ਜਾਵੇ ਉਹ ਬੜੀ ਚੱਲ ਰਹੀ ਬੜੀ ਟਰੈਂਡ ਵੀ ਜਾ ਰਹੀਂ ਏ ਉੱਚ ੱਚੀ ਸ਼ਰਟ ਨਾਲ ਫਰਾਸ਼ੀ ਸਲਵਾਰ ਮੈਂ ਪਾਈ ਨੀ ਕਦੀ ਮੈਂ ਕਿਹਾ ਚੱਲ ਇਹੀ ਸੋਚਣੀ ਐਵੇਂ ਵੀ ਕੋਈ ਚੀਜ਼ ਲੈ ਲਾ ਅਲਗ ਜਿਹੀ ਹੋ ਜਾਏਗੀ ਨਾਲੇ ਪਾ ਕੇ ਦੇਖ ਲਾਗੇ ਕਿਵੇਂ ਲੱਗਦਾ ਏ
ਹਾਂ ਨਹੀਂ ਮੈਂ ਵੀ ਸਵਾਈ ਹੈ ਬਟ ਹੁਣ ਤੱਕ ਪਾ ਕੇ ਨੀੇ ਵੇਖੀ ਖ ਕਿਵੇਂ ਜੀ ਲੱ ਦੀ ਮੈਂ ਤੇ ਕਿਹਾ ਮੈਂ ਵੀ
ਕਈ ਵਾਰ ਮੈਨੂੰ ਦੇਖ ਕੇ ਲੱਗਦਾ ਕਈ ਵਾਰ ਦੇਖ ਕੇ ਲੱਗਦਾ ਪਤਾ ਨੀ ਪਾਵਾਂਗੀ ਵੀ ਨਹੀਂ ਆਦੀ ਉਹ ਛੋਟੀ ਛੋਟੀ ਪਤਾ ਨੀ ਕਦੀ ਪਾਈ ਵੀ ਨੀ ਹੈ
ਨਹੀਂ ਹੈ ਨਹੀਂ ਵਧੀਆ ਲੱਗਦੀ ਹੈ ਥੋੜ੍ਹਾ ਜਿਹਾ ਚੇਂਜ ਹੋ ਜਾਂਦਾ ਬੰਦੇ ਨੂੰ ਬਾਕੀ ਤੁਸੀਂ ਬੁਟੀਕ ਵਾਲੀ ਕੋਲ ਜਾਓਗੇ ਉਹ ਤੁਹਾਨੂੰ ਦੱਸ ਵੀ ਦੇ ਕਿ ਤੁਹਾਡੇ ਉੱਤੇ ਕਿਹੜੀ ਚੀਜ਼ ਕੀ ਉਹਨਾਂ ਉਹਨਾਂ ਦੇ ਕੋਲ ਤੋਂ ਦੇਖੋ ਫੈਬਰਿਕ ਵੀ ਹੁੰਦਾ ਹੈ ਸਭ ਕੁਛ ਉਹ ਲੈਸ ਲੂਸ ਲਾ ਤੁਹਾਨੂੰ ਦੇ ਦਿੰਦੇ ਟਰਾਈ ਕਰ ਓਕੇ
ਹੁਣ ਇਹ ਗਰਾਰੇ ਵਗੈਰਾ ਇਹ ਨਾ ਮੈਂ ਪੁਲ ਸਵਾਏ ਸੀਗੇ ਮੈਨੂੰ ਇਨੇ ਮਜ਼ਾ ਨਹੀਂ ਆਇਆ ਗਰਾਰੇ ਗਰੂੇ ਚ ਾਰਾ ਵਗੈਰਾ ਬਣ ਮੈਨੂੰ ਅਜੀਬ ਅਜੀਬ ਜਿਹਾ ਲੱਗਾ ਹਮ
ਬੁਟੀਕ ਵਾਲੀ ਕੋਲ ਜਾਓਗੇ ਨਾ ਉਹਦੇ ਕੋਲ ਤਾਂ ਕਈ ਵਾਰ ਫੈਬਰਿਕ ਵੀ ਕਈ ਬੁਟੀਕਸ ਵਾਲੀ ਕੋਲ ਹੁੰਦਾ ਹੈ ਉਹ ਦੇਖ ਬੰਦਾ ਦੇਖ ਵੀ ਲੈਂਦਾ ਕਈ ਵਾਰ ਪਸੰਦ ਆ ਜਾਂਦੀ ਹੈ ਚੀਜ਼
ਹਾਂ ਇਹ ਤਾਂ ਹੈ ਹਮ
ਨਾਲ ਦੀ ਛ ਹੋ ਕੇ ਪਈ ਹੁੰਦੀ ਆ
ਹਾਂ ਤਾਂ ਹੈ ਬੰਦਾ ਪਾ ਕੇ ਵੀ ਦੇਖ ਸਕਦਾ ਥੋੜਾ ਜੇਹਾ ਆਪਣੇ ਆਪ ਨੂੰ ਲੈ ਕੇ ਰਹੀਂ ਹਾਂ ਨਾਲੇ ਸਹੀ ਸਲਾਹ ਦੇ ਦਿੰਦੀਆਂ ਨੇ ਏਹ ਏ ਵੀ ਐ।
ਹਾਂ। ਔਰ ਦੱਸ ਵੀ ਦਿੰਦੀਆਂ ਨੇ ਕਿ ਤੁਵਾਡੇ ਉੱਤੇ ਕੇੜੀ ਚੀਜ਼ ਜੈਦਾ ਵਧੀਆ ਲੱਗੂਗੀ, ਕਈ ਵਾਰ ਬੰਦੇ ਨੂੰ ਆ ਔਨਾਂ ਨੂੰ ਥੋੜੀ ਜਾਣਾ ਨੌਲੇਜ ਹੁੰ
ਆਹੋ ਨੋਨਾਏ ਰੋਜ਼ ਦਾ ਕੰਮ ਹੁੰਦਾ ਏਨਾ, ਏਵੇ ਰੋਜ਼ ਦਾ ਅਗਲਿਆਂ ਦਾ‌। ਏ ਕਿਦਾ ਫਰਕ ਏਹ ਚੀਜ਼ ਦਾ ਫ਼ਰਕ ਪੈ ਜਾਂਦੈ ਨਾ, ਅਪਾਂ ਲੋਗਾ ਨੇ ਦੇਖਣਾ ਹੁੰਦੈ ਕਦੀ ਕਦੀ ਔਨਾਂ ਨੂੰ ਤਾਂ ਪਤਾ ਏਨਾ ਕੇੜੇ ਬੰਦੇ ਨੂੰ ਕੇੜੀ ਚੀਜ਼ ਜਚੇਗੀ। ਦੇਖ ਕੇ ਈ ਦੱਸ ਦੇਣਗੀਆਂ, ਹਾਂ ਏਹ ਤਾਂ ਹੈਹੀ ਐ। ਹਾਂ, ਦੇਖ ਰੀਆਂ ਕਰਦੀ
ਖੁਲੋ ਤੁਸੀਂ ਅਗਰ ਬਜ਼ਾਰ ਮਾਰਕੀਟ ਚੱਲ ਕੇ ਚੱਲਣਾ ਹੈ ਤਾਂ ਅਪਾਂ ਉੱਥੇ ਵੀ ਜਾ ਕੇ ਇੱਕ ਵਾਰੀ ਚੈੱਕ ਕਰਕੇ ਆ ਸਕਦੇ ਆਂ ਕਿ ਕਿਵੇਂ
ਜੈਦਾ ਜਾਤਾਂ ਇੰਝ ਕਰਾਂ ਕੋਈ ਨ ਕਢ ਕੇ। ਓਨਾਂ ਦੀਆਂ ਫੋਟੋਆਂ ਵਗੈਰਾ ਖਿੱਚ ਲਾ ਤੇ ਬੰਦਾ ਦਿਖਾ ਕੇ ਵੀ ਕਰ ਲੈਂਦੈ ਕਿ ਹਾਂ ਮੈਨੂੰ ਇਵੇਂ ਦੀ ਚੀਜ਼ ਚਾਈਦੀ ਐ।
ਬਿਲਕੁਲ ਸਹੀ ਗੱਲ ਹੈ।
ਔਦੇ ਕੋਲੋਂ ਫੈਬਰਿਕ ਮਿਲ ਗਿਆ। ਠੀਕ ਹੈ ਨਹੀਂ ਮਿਲਿਆ ਤੇ ਫੇਰ ਬਜ਼ਾਰੋਂ ਬੰਦਾ ਲਿਆਏ।
ਨਹੀਂ ਓਹ ਤਾਂ ਹੈ ਹੀ ਦੇਖੋ ਜਾ ਕੇ ਈ ਪਤਾ ਲੱਗਦੈ ਕੇੜੀ ਚੀਜ਼ ਵਧੀਐ
ਹੂੰ ਹੂੰ ਔਏ ਫੇਰ ਐੰਜੀ ਕਰਨਾ ਪਏਗਾ, ਹਾਂ ਬੰਦਾ ਪੁੱਛ ਲੈਂਦਾ ਨਾ ਜਾ ਕੇ ਨਵਾ ਫੋਨ ਐ, ਨਾਲੇ ਆਈਡੀਆ ਹੋਜੇਗਾ, ਨਾਲੇ ਆਪਾਂ ਔਨਾਨ ਦਿਖਾ ਦਾਂਗੇ, ਹਾਂ ਬਈ ਸਾਨੂੰ ਏਵੇਂ ਦੀ ਚੀਜ਼ ਚਾਈਦੀ ਐ। ਸਾਨੂੰ ਏਹ ਬਣਾ ਕੇ ਦੋ ਹਾਂ।
ਨਈ ਕੋਈ ਨੀ ਤੁਸੀਂ ਜਦੋਂ ਜਾਣਾ ਤ ਮੈਨੂੰ ਦੱਸਿਓ ਤੁਸੀਂ ਕਾਲ ਕਰ ਲਿਓ, ਆਪ ਅਪਾਂ ਮਿਲ ਕੇ ਈ ਦੇਖ ਲਾਂਗੇ।
ਹਾਂ, ਔ ਤਾਂ ਹੈ ਹੂੰ ਦੇਖਦੇ ਆਂ ਹਾਂ। ਹਾਂ, ਫੇਰ ਬਾਕੀ ਫੇਰ ਤਾਂਈ ਬੱਚਿਆਂ ਦੇ ਫੇਰ ਦੇਖਾਂਗੇ ਨਾ ਬੱਚਿਆਂ ਦੇ, ਸਾਰਿਆਂ ਦੇ ਫੇਰ ਤਾਂਈ ਦੇਖਾਂਗੇ ਨਾ ਔਨਾਂ ਦੇ ਵੀ ਲੈਣੇ ਨੇ। ਔਨਾਂ ਦੇ ਵੀ ਫੇਰ ਦੇਖਣਾ ਪੈਣੈ, ਅਲੱਗ ਅਲੱਗ ਤਰ੍ਹਾਂ ਦੇ ਹੋਣ ਹਰੀਕ ਚੀਜ਼ ਆ, ਅਰੇ ਕੋਈ ਏਕ ਤਰ੍ਹਾਂ ਦੀ ਚੀਜ਼ ਤਾਂ ਨੀ ਪਾ ਸਕਦੇ ਅਲਗ ਅਲਗ ਫੰਕਸ਼ਨਾਂ ਚ ਏਹ ਵੀ ਨਾ ਹਰੇਕ ਚੀਜ਼ ਤੇ ਚਾਹੀਦ ਜਿਵੇਂ ਸੰਗੀਤ ਲਈ ਕੁੜਤਾ ਪਜਾਮਾ ਹੋਗ ਗਿਆ ਜਾਂ ਕੁਛ ਹੋਰ ਹੋ ਗਿਆ
ਨਹੀਂ ਸਹੀ ਗੱਲ ਹੈ ਕੋਈ ਨੀ ਤੁਸੀਂ ਮੈਨੂੰ ਨਾ ਦੱਸ ਦਿਓ ਜਿਸ ਦਿਨ ਜਾਣਾ ਹੋ ਤੁਸੀਂ ਆਪਾਂ ਮਿਲ ਕੇ ਚੱਲਾਂਗੇ ਸਗੋਂ ਮੈਂ ਵੀ ਕੁੱਛ ਸ਼ੋਪਿੰਗ ਕਰਨੀ ਹੋਗੀ
ਹਾਂ ਜੁੱਤੀਆਂ ਵਗੈਰਾ ਵੀ ਦੇਖ ਲਵਾਂਗੇ ਨਾ ਸਲੀਪਰ ਵਗੈਰਾ ਵੀ ਉਹ ਵੀ ਦੇਖ ਲਿਆਵਾਂਗੇ ਅਲੱਗ ਅਲੱਗ ਪਤਾ ਕੀ ਹੁਣ ਉਹ ਵੀ ਲੈਣ ਵਾਲੇ ਨੇ ਉਹ ਵੀ ਹੋਗੇ ਪਾ ਪਾ ਕੇ ਸਾਰੇ ਉਹ ਹੁਣ ਨਵੇਂ ਲੈਣ ਤੇ ਦਿਲ ਕਰਦਾ ਪਾ ਪਾ ਆ ਕੇ ਬੰਦਾ ਅੱਕ ਜਾਂਦਾ ਇੱਕ ਚੀਜ਼ ਫੇਰ ਹੁੰਦਾ ਕੋਈ ਨਵੀਂ
ਹਾਂ ਉਹ ਤਾਂ ਹੈ ਹੀ ਤੁਹਾਡੀ ਬਿਲਕੁਲ ਸਹੀ ਗੱਲ ਹੈ ਦੇਖੋ ਹੁਣ ਲਿਆ ਹੀ ਹੈ ਸਭ ਨੂੰ ਕਿ ਸੇਮ ਦੀ ਚੀਜ਼ ਜਿਹੜਾ ਸੂਟ ਪਾਇਆ ਉਹਦੇ ਨਾਲ ਦੀ ਮੈਚਿੰਗ ਸਾਰੀ ਚੀਜ਼ਾਂ ਲਈ ਤੁਸੀਂ ਮੈਨੂੰ ਦਾਂ ਬਿਲਕੁਲ ਨਹੀਂ ਉਹ ਸਗੋ ਵਰਾਇਟੀ ਵੀ ਦਿਖ ਜਾਂਦੀ ਹੈ ਪਤਾ ਲੱਗ ਜਾਂਦੀ ਹੈ ਮਾਰ ਵਿੱਚ ਕੀ ਨਈ ਵਰਾਇਟੀ
ਹਾਂਜੀ ਹਾਂ ਫੇਰ ਉਹਦੇ ਨਾਲ ਸ ਵੀ ਚਾਹੀਦਾ ਹੋਏ ਨਾ ਸੈੱਟ ਵਗੈਰਾ ਵੀ ਦੇਖਣੀ ਪੈਣਗੇ ਸਾਰਾ ਕੁਛ ਦੇਖਣਾ ਪਏਗਾ
ਬਿਲਕੁਲ ਸਹੀ ਗੱਲ ਹੈ ਤੁਹਾਡੀ ਚਲੋ ਕੋਈ ਨੀ ਤੁਸੀ ਜਦ ਪ੍ਰੋਗਰਾਮ ਬਣੇਗਾ ਤਾਂ ਤੁਸੀਂ ਮੈਨੂੰ ਦੱਸਿਓ ਕਾਲ ਕਰਕੇ ਆਪਾਂ ਦੋਨੋ ਮਿਲ ਕੇ ਚੱਲਾਂਗੇ
ਹਾਂਜੀ ਠੀਕ ਹੈ ਚਲੋ ਮੈਂ ਦੱਸ ਜਿ ਹ ਹਾਂ ਤੁਸੀਂ ਫਰੀ ਰਹਿਣਾ ਮੈ ਤੁਹਾਨੂੰ ਇੱਕ ਦਿਨ ਪਹਿਲ ਦੱਸ ਦਾਂਗੀ ਠੀਕ ਸਤ੍ਰੀ ਅ ਸਤਿ ਸ਼੍ਰੀ ਅਕਾਲ ਜੀ ਓਕੇ ਬਾਏ